ਹੈਲੋ
ਹੈਲੋ ਸਸ ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ ਕਿਵੇ ਠੀਕ ਠਾਕ ਜੀ।
ਹਾਂਜੀ ਹਾਂ ਠੀਕ ਠਾਕ ਵਧੀਆ।
ਔਰ ਬੱਚੇ ਕਿਵੇ ਨੇਂ?
ਠੀਕ ਹੈ ਨੇ, ਜੀ ਵਧੀਆ ਹਾਂ ਹੋਰ ਆਪਣੇ ਸਾਰੇ ਮੈਂਬਰ ਕਰਦੇ ਕਿਵੇਂ ਨੇ, ਜੀ
ਸਭ ਠੀਕ-ਠਾਕ ਜੀ
ਅੱਛਾ ਜੀ, ਹੋਰ ਕੀ ਬਣਾ ਕੇ, ਹਟਿਆ ਜੀ ਹੋਣਾ
ਅਸੀਂ ਖਾਣਾ ਖਾ, ਕੇ ਹਟਿਆ ਜੀ
ਅੱਛਾ ਨਾਬੜੇ ਤਾ ਜੀ ਸਾਰਾ ਕੁਜ
ਹਾਂਜੀ ਹਾਂ
ਚਲੋ ਵਧੀਆ ਗੱਲ ਹੈ ਜੀ,
ਹੋਰ ਤੁਸੀਂ ਨਵੇਤਾ ਜੀ
ਹਾਂਜੀ ਹਾਂ ਤੁਸੀਂ ਤਾਂ ਜੀ ਫਿਰ ਟਾਈਮ ਨਾਲ ਹੀ ਸੋ, ਜਾਂ ਦੇ ਹੋਵੋਗੇ।
ਅਸੀਂ ਹਾਂਜੀ ਨੌ ਕੁ ਵੱਜ ਜਾਂਦੇ ਆਈ।
ਅੱਛਾ ਜੀ।
ਹਾਂਜੀ।
ਤੁਸੀਂ ਸਾਡੇ ਨਾਲੋ ਜਲਦੀ ਸੋਣੀ ਆ।
ਹਾਂਜੀ ਅਸੀਂ ਸਵੇਰੇ ਚਾਰ ਵਜੇ ਉਠਦੇ ਹਾ ਜੀ।
ਅੱਛਾ ਜੀ ਜਲਦੀ ਉੱਠਦੇ ਹੋ ਜੀ ਜਲਦੀ ਸਣਦੇ ਹੋ।
ਹਾਂਜ-ਹਾਂਜੀ।
ਚਲੋ ਵਧੀਆ ਗੱਲ ਹੈ ਜੀ।
ਹੋਰ ਮੌਸਮ ਕਿਵੇਂ ਆ ਜੀ ਤੁਹਾਡੇ ਘਣੀ।
ਸਾਡੇ ਘਣੀ ਮੌਸਮ ਬਦਲਵਾਈ ਜੇ।
ਅੱਛਾ ਜੀ।
ਹਾਂਜੀ ਆਪ
ਮੀਂਹ ਤਾਂ ਖਬਰ ਆ। ਖ਼ਬਰਾਂ ਚ' ਦੱਸੀ ਜਾਂਦੇ ਆ ਜੀ ਵੀ ਮੀਂਹ ਤਾਂ। ਪਊਗਾ ਵੀ ਕਈ ਥਾਵਾਂ ਚ, ' ਤਾਂ ਪਏ ਗਾ ਅੱਜ।
ਅੱਛਾ ਜੀ।
ਹਾਂਜੀ।
ਮੀਂਹ ਹੁਣ ਕਦ ਪੈਣਾ ਜੀ ਫੇਰ?
ਦੱਸੀ ਜਾਂਦੇ ਆਈ ਬਸ। ਤੇ ਵੀ-ਬਾਈ ਤੋਂ ਲੈ ਕੇ, ਛੱਬੀ ਤੱਕ ਆਏ।
ਅੱਛਾ।
ਹਾਂਜੀ।
ਚਲੋ ਵਧੀਆ ਗੱਲ ਹੈ ਜੀ, ਠੰਡ ਹੋਜੂਗੀ ਝੋਨਾ ਚੱਲ ਪਊਗਾ।
ਹਾਂਜੀ-ਹਾਂਜੀ।
ਤੇ ਨਾਲੇ ਬੰਦਿਆਂ ਨੂੰ ਵੀ ਆਰਾਮਦਾਰੀ ਹੋਜੂਗੀ ਜੀ ਲਾਉਣ ਵਾਲਿਆਂ ਨੂੰ। ਵਿਚਾਲੇ, ਵਿਚਾਰੇ ਬਾਹਲੇ ਪਰੇਸਾਨ ਹੋਏ ਪਏ ਇੰਨੇ ਨੀ।
ਬੋਲੀ ਗਰਮੀ ਸੀਗੀ ਜੀ।
ਹਾਂਜੀ। ਤੇ ਦੋ ਦਿਨ ਹੋ ਗਏ ਜੀ ਹੁਣ। ਹਜੇ ਵੀ ਬਾਹਰ ਨਿਕਲਿਆ ਨਹੀਂ ਜਾ ਰਿਹਾ।
ਕੱਲ ਵੀ ਬਹੁਤ ਗਰਮੀ ਸੀ, ਜੀ ਅੱਜ ਵੀ।
ਹਾਂਜੀ, ਹਾਂ। ਪਿੰਡਾਂ ਮਚਦਾ ਐ ਜੀ ਏਦੇ ਬਾਰੇ ਲਿਕੜਦੇਆ, ਤਾ ਆਂਕੜੇ ਨੇ ਓਹ ਤਾਂ ਜੀ। ਵਿਚਾਰੇ ਜੇੜੇ ਝੋਨਾ ਲਾ ਰੇ ਨੇ ਉੱਤੇ ਗਰਮ ਪਾਣੀ ਉ ਤੋਂ ਬੰਦਾ ਮੱਚਦਾ।
ਹਾਂਜੀ, ਹਾਂਜੀ।
ਚਲੋ ਏਹ ਬੀ ਮਿੱਕ ਮਜਬੂਰੀਆਂ ਨੇ ਜੀ ਸਭ ਦੀਆਂ, ਹਨਾਂ।
ਏਹ ਮਜਬੂਰੀ ਕਰਕੇ ਫਿਰਦੇ ਐ ਜੀ।
ਹਾਂਜੀ ਹਾਂ, ਆਪੋ-ਆਪਦੀਆਂ ਮਜਬੂਰੀਆਂ ਨੇ।
ਹਾਂਜੀ, ਹਾਂਜੀ।
ਹਾਂਜੀ, ਨਈਂ ਕਿਦਾ ਜੀ ਕਰਦਾ ਜੀ ਦੂ
ਹਾਂਜੀ, ਹਾਂਜੀ। ਹਾਂਜੀ ਕਿਲਾ ਲਾਇਆ ਹੀ ਏਥੇ ਲੈਟ ਰੀ ਖਰਾਬ ਹੋ ਗੀ।
ਅੱਛਾ ਜੀ, ਕੀ ਗੱਲ ਜੀ ਕੋਈ ਨੇਰ੍ਹੀ-ਨੂਰੀ ਆ ਗੀ?
ਕੁਛ ਪਤਾ ਈ ਨੀਂ ਫਾਲਟ ਕੈਂਦੇ ਸੀ, ਕੈੰਦੇ ਫਾਲਟ ਪੈ ਗਿਆ ਜੀ ਦੋ ਘੰਟ ਤੇ ਮਾਰ ਗੀ।
ਵੀ ਜਾਦੇ ਹੁਨ ਦੀ ਐ ਜੀ।
ਹਾਂਜੀ।
ਤਾਰਾਂ ਵੀ ਐ ਬ
ਹਾਂਜੀ, ਹਾਂਜੀ। ਮਾਸੀ ਇਸ ਨਾਲੋਂ ਤੇ ਹਾਂਜੀ ਹਾਂਜੀ।
ਗਰਮੀ ਕਰਕੇ ਲਾਈਟ ਬਿਲਕੁਲ ਘੱਟ ਜਾਂਦੀ ਐ ਜੀ।
ਹਾਂਜੀ।
ਕਿਉਂ ਵਰਤੋਂ ਗਰਮੀ ਦੇ ਵਿੱਚ ਬਿਜਲੀ ਦੀ ਜ਼ਿਆਦੈ ਹੁੰਦੀ ਆ।
ਹਾਂਜੀ, ਹਾਂਜੀ।
ਕਿਉਂ ਘਰ-ਘਰ, ਚਾਰ-ਚਾਰ ਪੱਖੇ, ਦੋ-ਦੋ ਏਸੀ, ਤਿੰਨ-ਤਿੰਨ ਏਸੀ ਚੱਲਦੇ ਨੇ।
ਹਾਂਜੀ, ਹਾਂਜੀ।
ਹਾਂ ਇਹ ਕਰਕੇ ਹੀ ਫੇਰ ਹੁਣ ਪਿੰਡ ਆਲੀ ਲਾਈਟ ਤਾਂ ਪਟਾ ਦੇਣੀ ਐ ਜੀ, ਇਨ੍ਹਾਂ ਨੇ ਖੇਤਾਂ ਆਲੀ ਦੇ ਦੇਣੀ ਐ।
ਹਾਂਜੀ ਨਾ ਜੀ ਉਹਰੇੇ ਤਾਂ ਬੋਤ ਆਉਂਦੇ ਆ ਘਰਾਂ ਈ ਤਾਂ ਈ।
ਅੱਛਾ ਜੀ।
ਸਾਡੇ ਤਾਂ ਚਬੱਕਾ ਵੀ ਨ੍ਹੀਂ ਮਾਰਦੀ, ਕਈ ਕੈਣਾ ਜੇ
ਦੀ ਜਦ ਜਾਅਦੇ ਉਹ ਓਹ ਲੋੜ ਜਿਆ ਪੈ ਗਿਆ ਜੀ ਫੇਰ ਤਾਂ ਲੱਗ ਜਾਂਦੀ ਐ ਤੰਗ ਕਰਨ।
ਜਦੋਂ ਗਰਮੈਸ਼ ਹੋ ਜਾਂਦੀ ਐ ਜੀ, ਤਾਰਾਂ ਗਰਮ ਹੋ ਜਾਂਦੀਆਂ ਨੇ।
ਹਾਂਜੀ ਹਾਂ ਉਦੋਂ ਲੱਗ-
ਓਦੋਂ ਹਾਂ ਓਦੋਂ ਚਲੀ ਜਾਂਦੀ ਆ ਜੀ।
ਹਾਂਜੀ ਹਾਂ, ਕਿਉਂਕਿ ਜੇ ਕਾਰਨ ਵੀ ਮੌਸਮ ਹੁਣ ਠੀਕ ਰਹੀ ਅੱਗੇ ਬਾਰਿਸ਼ ਪਈ ਗਈ।
ਹਾਂ ਜੇ ਬਾਰਿਸ਼ ਪੈ ਗਈ ਫੇਰ ਤਾਂ ਲੈਟ ਖੇਤਾਂ ਆਲੀ ਵੀ ਆਮ ਹੋ ਜਾਣੀ।
ਫਿਰ ਤਾਂ ਸਾਰੀ, ਠੀਕ ਹੋਜੂ ਮੌਸਮ।
ਹਾਂਜੀ।
ਓਂ ਇਥਕੀ ਮੌਸਮ ਖੁੱਲਤਾ ਰਈ ਏ ਜੀ ਅੱਗੇ ਤਾਂ ਕਈ ਵਾਰੀ ਬਿੰਬ ਖੁੱਲਦੀ ਨੀਂ ਥੀ ਮੌਸਮ, ਕਣੀਆਂ ਪਾਉਂਦਾ ਨਈਂ ਸੀ ਝੋਨਾ ਲਾਉਂਦੇ ਹੋਏ।
ਨਾ ਫਰਕ ਪੈ ਰੇ ਐਤਕੀਂ ਤਾਂ।
ਹਾਂਜੀ, ਹੁਣ ਤਾਂ ਜੀ ਦੋ-ਤਿੰਨ ਸਾਲ ਹੋ ਗੇ ਹਾਂਜੀ, ਅੱਗੇ ਤਾਂ ਕੀ ਕਰਦੇ ਜੀ ਬੁੜੀਆਂ-ਬੜੀਆਂ ਕੱਠੀਆਂ ਹੋ ਕੇ ਗੁਲ-ਗੁਲੇ ਪਕ ਪਕਾ ਲੈਂਦੀਆਂ ਤੀਆਂ।
ਗੁੱਡੀ ਫੂਕ ਲਾਣੀ ਏਂ।
ਗੁੱਡੀ ਫੂਕ ਰੰਗ ਸੀ ਸੀ, ਵੀ ਮੀਂਅ ਪੈ ਜੇ ਰੱਬਾ ਜੀ ਲਾਉਣ ਵੇਲੇ ਬਹੁਤ ਕੁਛ ਕਰਦੀਆਂ ਸੀਗੀਆਂ
ਹਾਂਜੀ ਹੁਣ ਤਾਂ ਭਂ ਜਾਂਦੇ ਨੇ ਜੀ ਬੱਤੀ ਬੁੱਤੀ
ਤਾਂ ਬਾਰਸ ਖੁੱਲ੍ਹੀ ਜਾਂਦੀ ਹੈਗੀ ਟਾਈਮ ਨਾਲ ਹੀ ਆਏ ਸਾਲ ਹੀ ਖੁੱਲ ਜਾਂਦੀ ਹੈ। ਜੀ ਹੁਣ ਤਾਂ ਤਿੰਨ ਚਾਰ ਸਾਲ ਹੋ ਗਏ।
ਹਾਂਜੀ ਹਾਂਜੀ
ਤੇ ਜਿਹੜੀ ਹੈਗੀ ਤੀ ਪਰੇਸ਼ਾਨੀ ਉਹ ਪਿੱਛੇ ਜਾ ਦਿੱਤੀ ਜੀ।
ਹਾਂਜੀ ਹਾਂਜੀ
ਅੱਗੇ ਟਿੱਬਿਆਂ ਤੇ ਲੋਕ ਗਮਾਰਾ ਗਮੂਰਾ ਬੀਜਦੇ ਸੀ। ਬਾਜਰਾ ਬੀਜਦੇ ਜਿੱਥੇ ਮਾਰੂ ਡਿੱਬੇ ਹੁੰਦੇ ਤੇ ਬਾਹ ਕੇ ਉਹ ਰੱਬ ਕਣੀਏ ਦੇਖਦੇ ਹੁੰਦੇ ਵੀ ਜੇ ਮੀਂਹ ਪਵੇ ਜੀ ਤਾਂ ਬੀਜੀਏ।
ਹਾਂਜੀ ਹਾਂਜੀ
ਤੇ ਨਹੀਂ ਜੇ ਨਾ ਮੀਂਹ ਪੈਂਦਾ ਤੇ ਉਹ ਐਮੀਂ ਰਹਿ ਜਾਂਦੇ ਤੇ ਡਿੱਬੇ ਕਿਉ ਹੁਣ ਪਾਣੀ ਨੀ ਚੜ੍ਹਦਾ ਸੀ। ਉੱਚੇ ਨੀਮੇ ਥਾਂ ਤੇ
ਹਾਂਜੀ ਹਾਂਜੀ
ਸਾਡੇ ਖਣੇ ਤਾਂ ਜੀ ਬਾਹਰੇ ਹੁੰਦੇ ਅਤੇ ਡਿੱਬੇ ਡੁੱਬੇ ਤੁਹਾਡੇ ਖਣੀ ਜੀ ਕਿਵੇਂ ਨੇ
ਹਾਂਜੀ ਹਾਂਜੀ
ਤੁਹਾਡੇ ਘਣੇ ਵੀ ਹੈਗੇ ਨੇ ਜੀ ਟਿੱਬੇ ਇਹ ਸੋਡੇ ਘਣੇ ਵੀ ਹੈਗੇ ਹੈਗੇ ਨੇ ਜੀ
ਹਾਂਜੀ
ਸਾਡੇ ਘਣੀ ਤਾਂ ਬਹੁਤ ਤੇ ਜੀ ਹੁਣ ਚੱਕੀ ਜਾਂਦੇ ਆ।
ਹਾਂਜੀ।
ਹਾਂ ਹੁਣ ਘੱਟ ਗਏ ਥੋੜੇ ਜਿਹੇ। ਹਾਂਜੀ ਹਾਂ ਕਿਉ ਮਿੱਟੀ ਮੁੱਟੀ। ਹੁਣ ਮਿਲਦੀ ਨੀ ਜੀ ਬਾਹਰੋਂ ਲੱਗ ਰਹੀਆਂ ਨੇ ਸਾਡੇ ਤਾਂ ਇੱਥੇ ਟਰਾਲੀਆਂ।
ਹਾਂਜੀ ਹਾਂ।
ਤੇ ਵੱਡੇ ਵੱਡੇ ਟਰਾਲੇ ਜਾਂਦੇ ਨੇ ਜੀ ਪਰ। ਕੇ ਬਹੁਤ ਮਿੱਟੀ ਦੇ ਤੇ ਹੋ ਗਿਆ ਜੀ ਹੁ। ਸਾਰੇ ਈ ਸਿਆਲ ਮੰਗੂ ਜਾਂਦੀ ਨੂੰ।
ਹਾਂਜੀ।
ਕਦੇ ਕੋਈ ਚੁਕਾ ਜਾਂਦਾ ਐ ਕਦੇ ਕੋਈ ਚੁਕਾ ਜਾਂਦਾ ਐ ਜੀ।
ਹਾਂਜੀ।
ਏ ਇੱਧਰ ਖਨੌਰੀ ਕਣੀ ਜਾਂਦੀ ਐ ਜੀ ਮਿੱਟੀ ਪਤਾ ਨੀ ਕੀ ਕਰਦੇ ਨੇ ਜੀ।
ਸਾਡੇ ਤਾਂ ਉਰੇ ਭੱਠੇ ਆਲਿਆਂ ਨੂੰ ਚੁਕਾਈ ਜਾਂਦੇ।
ਅੱਛਾ ਜੀ ਨਹੀਂ ਜੀ ਹੁਣ ਤਾਂ ਖਨੌਰੀ ਆਲੇ ਪਾਸੇ ਜਾਂਦੇ ਆ। ਪਤਾ ਨੀ ਉੱਧਰ ਕੀ ਬਣਦਾ ਜੀ ਕੀ ਨਾ।
ਅਸਾ ਜੀ।
ਹਾਂਜੀ ਵੱਡੇ ਟਰਾਲੇ ਲੱਗੇ ਹੋਏ ਨੇ ਟਰਾਲੀਆਂ ਵੀ ਹੈ। ਇਹ ਨਈ ਜੀ।
ਠੀਕ ਆ ਜੀ ਠੀਕ ਆ।
ਹਾਂ ਹੁਣ ਮਿੱਟੀ ਵੀ ਵਿਕਣ ਲੱਗ ਗਈ ਜੀ।
ਬਾਹਲੀ ਮਹਿੰਗੀ ਵਿਕਦੀ ਐ ਜੀ।
ਹਾਂਜੀ ਅੱਗੇ ਤਾਂ ਜੀ ਅਗਲਾ ਜਿ ਸਮਾਰ ਦਾ ਉਹ ਪੁੰਨ ਫਤਾਨੇ
ਹਾਂਜੀ ਹਾਂ
ਚਕਾ ਦਿੰਦਾ ਸੀ। ਕੋਈ ਭਰਤ ਭੁਰਤ ਪਾਉਂਦਾ ਜੇ ਕੋਈ।
ਹਾਂਜੀ ਬਸ ਐ ਆ ਸਾਡੇ ਗੁਰੂਘਰ ਚ ਲੋਕਾਂ ਨੇ ਇਵੀਂ ਚਕਾ ਦੇਈ ਦੀ
ਗੁਰੂਘਰ ਨੂੰ ਤਾਂ ਚਕਾ ਦਿੰਦੇ ਆ ਜੀ ਓ ਨੀ ਆਮ ਖਾਸ ਲੋਕ
ਨਾ ਊ ਨਹੀਂ ਚਕਾਉਂਦੇ ਜੀ
ਹਾਂਜੀ ਹੁਣ ਤਾਂ ਫੇਰ ਮੁੱਲ ਵਿਕਦੀ ਐ ਜੀ।
ਹਾਂਜੀ, ਹਾਂਜੀ
ਤੇ ਪਹਿਲਾਂ ਤਾਂ ਸਾਡੇ ਕਨੀ ਸੌ ਰੁਪਈਆ ਟਰਾਲੀ ਤੀ ਜੀ ਹੁਣ ਤਾਂ ਸ਼ਾਇਦ ਵੱਧਗੀ ਹੋਵੇ ਅਸੀਂ ਕਦੇ ਲੈ ਕੇ ਵੀ ਨਹੀਂ ਆਏ।
ਹਾਂਜੀ, ਹਾਂਜੀ
ਹਾਂਜੀ ਹੁਣ ਨੀ ਕਦੇ ਪਤਾ ਕਰਿਆ ਵੀ ਕਿੰਨੇ ਨੂੰ ਐ
ਠੀਕ ਐ
ਹਾਂਜੀ ਤੇ ਅੱਗੇ ਤਾਂ ਜੀ ਐਈ ਚੱਕੀ -ਚੁੱਕੀ ਜਾਂਦੇ ਤੇ ਸਾਡਾ ਖੇਤ ਵਾਲਾ ਨੀਵਾਂ ਸੀ।
ਅੱਛਿਆ ਜੀ।
ਹਾਂਜੀ ਆਲੇ ਦੁਆਲੇ ਓ ਪਾਣੀ ਆ ਜਾਂਦਾ ਤੀ ਝੋਨਾ ਮਰ ਜਾਂਦਾ ਤੀ
ਅੱਛਿਆ ਜੀ
ਹਾਂ ਅਸੀਂ ਨੇ ਦੋ- ਦੋ ਫੁੱਟ ਤ ਤਿੰਨ ਫੁੱਟ ਮਿੱਟੀ ਪਾਈ ਐ ਜੀ ਦੋ ਸਾਲ ਪਾਉਂਦੇ ਰਹੇ ਅਸੀਂ ਹਾਂਜੀ ਉਦੋਂ ਸਾਨੂੰ ਸਮਝ ਲੈ ਤੇਲ -ਤੇਲ ਦਾ ਖਰਚਾ ਆਇਆ ਤੀ ਜੀ।
ਅੱਛਿਆ ਜੀ
ਹਾਂਜੀ ਤੇ ਜੇ ਆਪਾਂ ਹੁਣ ਖੇਤ ਦੇ ਵਿੱਚ ਮਿੱਟੀ ਪਾਵਾਂਗੇ ਜੀ ਹੁਣ ਆਪਾਂ ਨੂੰ ਬਹੁਤ ਖਰਚਾ ਆ ਜਾਂਦਾ।
ਹੁਣ ਤਾਂ ਵਾਲਾ ਖਰਚਾ ਆਉਂਦਾ ਜੀ।
ਹਾਂਜੀ ਕਿਉਂ ਤੇਲ ਵੀ ਮਹਿੰਗਾ ਹੋ ਗਿਆ ਜੀ ਹੁਣ
ਹਾਂਜੀ
ਕਿਉਂ ਮੁੱਲ ਦੀ ਮਿੱਟੀ ਹੋ ਗਈ ਜੀ।
ਹਾਂਜੀ, ਹਾਂਜੀ
ਤਾਂ ਕਰਕੇ ਜੀ ਹੁਣ ਬਸ ਜਿਹੜੇ ਨੀਵੇਂ ਖੇਤ ਤੇ ਉਹ ਨੀਮੇ ਹੀ ਰਹਿ ਰਹੇ ਨੇ ਸਾਡੇ ਲਵੇ
ਹਾਂ ਉਹ ਨੀਵੇ ਰਹੇ ਗੇ
ਹਾਂਜੀ ਹੁਣ ਜਿਹਨੇ ਪਾਉਣੀ ਤੀ ਜੀ ਉਹਨੇ ਪਹਿਲੀ ਜਿਹਨੇ ਪਾ ਲੀ ਪਾ ਲੀ
ਉਹ ਹੁਣ ਮਹਿੰਗਾਈ ਵਾਲੀ ਹੋ ਗਈ
ਹੁਣ ਮਹਿਗਾਈ ਹੋ ਗਈ ਜੀ ਅਗਲੇ ਚ ਗਨਜੇਸ ਐਨੀ ਹੁੰਦੀ ਨੀ
ਹਾਂਜੀ, ਹਾਂਜੀ
ਹੁਣ ਕਦੇ ਹੋ ਜਾਂਦੀ ਐ ਜੀ ਕਦੇ ਮਰ ਜਾਂਦੀ ਐ ਇੱਕ ਟਾਈਮ ਪਾਸ ਏ ਐ ਜੀ ਬਸ
ਹਾਂ ਬਸ ਟੈਮ ਪਾਸ ਆ ਜੀ ਹੁਣ ਤਾਂ
ਹਾਂਜੀ ਹੋਰ ਆਪਣੇ ਕਣੀ ਤਾਂ ਨਹੀਂ ਮਰਦੀ ਮੁਰਦੀ ਜੀ ਜੀਰੀ ਕਿਸੇ ਦੀ
ਆਪਣੇ ਕਣੀ ਤਾਂ ਨੀਵਾਂ ਹੀ ਆ ਜੀ ਆਪਣੇ ਹੈਗੇ ਤਿੰਨ-ਚਾਰ ਕਿਲੇ ਬਾਕੀ ਹੋਰ ਕਾਫੀ ਘਰਾਂ ਦੇ ਨੇ ਜਦੋਂ ਜਿਆਦਾ ਪਾਣੀ ਆ ਜਾਂਦਾ ਉਦੋਂ ਮਰ ਜਾਂਦੀ ਆ ਜੀ ਜਦੋਂ ਵਧੀਆ ਪਲ ਪੁੱਲ ਜਾਂਦੀ ਆ
ਅੱਛਿਆ ਜੀ
ਜੀ ਉਹ ਤਾਂ ਨੀ ਮਰਦੀ ਜੇ ਨਿਆਣੀ ਹੁੰਦੀ ਆ ਡੁੱਬ ਜੇ ਉਦੋਂ ਮਰ ਜਾਂਦੀ ਆ ਜੀ
ਉਹ ਬਾਹਰੋਂ ਪਾਣੀ ਆਉਂਦਾ ਕੇ ਬਾਰਸ਼ ਦੇ ਪਾਣੀ ਨਾਲ ਜੀ
ਨਾ, ਨਾ ਬਾਰਸ਼ ਦਾ ਪਾਣੀ ਆ ਜਾਂਦਾ ਜੀ ਬਾਹਰੋਂ
ਅੱਛਾ ਬਾਹਰੋਂ ਆਉਂਦਾ ਜੀ ਸੋਡੇ ਵੀ
ਹਾਂਜੀ
ਸਾਡੇ ਵੀ ਆਲੇ ਦੁਆਲੇ ਓ ਬਾਹਰ ਆਉਂਦਾ ਜੀ ਆਲੇ ਉੱਚੇ ਖੇਤ ਨੇ ਸਾਡੇ ਲਵੇ
ਅੱਛਾ ਜੀ।
ਜਿਵੇਂ ਟਿੱਬੇ ਟਾਲੇ ਹੋਏ ਹੁੰਦੇ। ਦੇਣੇ ਜੀ ਪੱਧਰ ਭਰੇ ਹੋਏ, ਹਾਂਜੀ।
ਠੀਕ ਐ।
ਚੱਲ ਐ ਵੀ ਔਖਾ ਈ ਐ ਜੀ ਥੋੜ੍ਹੀ ਜਿਹੀ ਫਿਰ ਤੁਸੀਂ ਝੋਨਾ ਗੇਤਾ ਲਾ ਲੈ ਕਰੋ ਜੀ।
ਬਸ ਇਹੀ ਬਈਏ ਨੀ ਮਿਲਦੇ ਜੀ।
ਨਹੀਂ ਜੀ ਉਹ ਤਾਂ ਤਰੀਕ ਦਿੱਤੀ ਜਾਂਦੀ ਐ ਨਾ ਬਈਆਂ ਨੂੰ।
ਜਿੱਤੀ ਤਾਂ ਹੈਗੀ ਜੀ ਫੇਰ ਤੁਹਾਨੂੰ ਪਤਾ ਈ ਐ ਪਹਿਲਾਂ ਹੋਰਾਂ ਦੇ ਵਗ ਜਾਂਦੇ ਆ।
ਹਾਂਜੀ, ਨਹੀਂ ਜਿਹਦੇ ਘਰ ਨਾਲ ਤੁਸੀਂ ਲਾਉਂਣੇ ਹੋਗੇ। ਬਈਏ ਹੈਗੇ ਨੇ ਉਹਨਾਂ ਦੇ ਨਾਲ ਪਹਿਲੀ ਪੱਕੇ ਕਰ ਲਿਆ ਕਰੋ ਨਾ ਤੁਸੀਂ।
ਉਹ ਪਹਿਲਾਂ ਸਾਨੂੰ ਭੋਗ ਦਾ ਡਿੱਕਾ ਸੀਗਾ ਜੀ।
ਅੱਛਾ ਜੀ ਅੱਛਾ, ਹਾਂ ਇਹ ਦਿੱਕਤ ਹੋ ਜਾਂਦੀ ਐ ਜੀ ਕੋਈ ਨਾ ਕੋਈ। ਕਿਉਂ ਸਾਡੇ ਖੇਤ ਤਾਂ ਮਰਦੀ ਨੇ ਸਾਡੇ ਦਸ ਬਾਰ੍ਹਾਂ ਕਿੱਲੇ ਜੀ ਜੀ ਜੀਰੇ ਦੇ।
ਹਾਂਜੀ-ਹਾਂਜੀ।
ਤੇ ਅਸੀਂ ਪਹਿਲੀ ਵਾਰੀ ਝੋਨਾ ਉੱਥੇ ਹੀ ਲਾ ਲੈਣੇ ਐ ਜੀ।
ਅੱਛਾ ਜੀ, ਠੀਕ ਐ ਜੀ।
ਕਿਉਂ ਜਦ ਨੁੰ ਬਾਰਸ਼ ਪੈਣੀ ਅੱਗੇ ਜ਼ਿਆਦਾ ਸ਼ੁਰੂ ਹੋਊਗੀ।
ਹਾਂਜੀ-ਹਾਂਜੀ।
ਉਹ ਜੀਰੀ ਨੰਗੀ ਰਹਿ ਜੂਗੀ ਜੀ ਫੇਰ ਉਹ ਡੁੱਬਦੀ ਨ ਕਿਂ ਪਲ ਜੂਗੀ ਜੀ ਉਹ ਚ ਦੋ ਵਾਰੀ ਰੇ ਵੀ ਪੈ ਜੂਗਾ।
ਠੀਕ ਐ ਮੈਡਮ ਓਕੇ।
ਹਾਂਜੀ, ਠੀਕ ਐ।
ਠੀਕ ਐ ਜੀ, ਓਕੇ।
ਠੀਕ ਐ, ਠੀਕ ਐ।
ਨੇਕ੍ਸ੍ਟ ਕਾਲ ਚ ਮਿਲਦਾ ਆ ਸੀ।
ਠੀਕ ਐ।
ਓਕੇ।
ਲਗ ਗਈ ਐ ਉੱਡਣ।